ਹ
ਸਤਿ ਸ਼੍ਰੀ ਅਕਾਲ ਜੀ ਬਸ ਵਧੀਆ ਤੁਸੀਂ ਸੁਣਾਓ ਕਿਵੇਂ ਹੋ
ਵਧੀਆ ਵਧੀਆ
ਹੋਰ ਕੀ ਬਸ ਕੁਛ ਨੀ ਜਸਟ ਟੈਕਨੋਲੋਜੀ ਬਾਰੇ ਸੋਚ ਰਹੀ ਸੀ। ਪਰ ਅੱਜ ਕੱਲ ਆ ਆਰਟੀਫ ਇੰਟੈਜੈਂਸ ਕਾਫੀ ਪ੍ਰਚਲਿਤ ਹੋਇਆ ਪਿਆ ਹੈ ਤੁਹਾਡਾ ਵੀ ਵਿਚਾਰ ਹੈ ਇਸ ਬਾਰੇ
ਹਾਂ ਇਹ ਤਾਂ ਹੈ ਹੀ ਹੈ ਜਿਵੇਂ ਮਤਲਬ ਕਿ ਫੋਨ ਲੈ ਲਓ ਟੀਵੀ ਲੋ ਆਹ ਮਤਲਬ ਕਿ ਹਰ ਚੀਜ਼ ਉੱਤੇ ਏ ਆਈ ਅੱਜ ਕੱਲ੍ਹ ਬੜਾ ਮਤਲਬ ਕਿ ਇੰਟਰਸਟਿੰਡ ਮਤਲਬ ਕਿ ਹੈਗਾ ਫੋਨ ਦੇ ਉੱਤੇ ਹੀ ਹਰ ਚੀਜ਼ ਅਹ ਮਤਲਬ ਕਿ ਸਾਨੂੰ ਮਿਲ ਜਾਂਦੀ ਹੈ ਇਥੋਂ ਤੱਕ ਵੀ ਸਾਨੂੰ ਲੈਪਟੋਪ ਦੀ ਵੀ ਜ਼ਰੂਰਤ ਨਹੀਂ ਪੈ ਰਹੀ
ਹਮ ਜਿਵੇਂ ਕਿ ਮੋਬਾਈਲ ਫੋਨ ਬੈਂਕਿੰਗ ਔਨਲਾਈਨ ਖਰੀਦਦਾਰੀ ਅ ਇਵਨ ਨਕਸ਼ਿਆਂ ਵਿੱਚ ਵੀ ਏ ਆਈ ਦੀ ਵਰਤੋਂ ਕੀਤੀ ਜਾ ਰਹੀ ਹੈ ਹਰ ਚੀਜ਼ ਵਿਚ ਵਰਤੋਂ ਕੀਤੀ ਜਾ ਰਹੀ ਹੈ ਬਿਨਾਂ ਏ ਆਈ ਤੋਂ ਅੱਜ ਕੱਲ ਕੋਈ ਕੰਮ ਪੋਸੀਬਲ ਨਹੀਂ ਲੱਗ ਰਿਹਾ
ਹਾਂਜੀ ਹਾਂਜੀ ਇਹ ਤਾਂ ਹੈ ਹੀ ਆ ਹਰ ਇੱਕ ਜਗ੍ਹਾ ਅਤੇ ਇਹ ਕੰਮ ਮਤਲਬ ਕਿ ਬਹੁਤ ਜ਼ਰੂਰੀ ਹੈ ਅੱਜ ਕੱਲ੍ਹ ਤਾਂ ਹਰ ਕੋਈ ਮਤਲਬ ਕਿ ਇਹਦਾ ਜ਼ਿਆਦਾ ਯੂਜ ਕਰ ਰਿਹਾ ਹੁਣ ਸਾਡੀ ਜਿਵੇਂ ਜਵੈਲਰੀ ਲਾਈਨ ਦਾ ਕੰਮ ਹੈਗਾ ਹੈ ਅਸੀਂ ਵੀ ਹਾਂ ਅਸੀਂ ਵੀ ਇਹਦੇ ਹੀ ਜ਼ਿਆਦਾ ਮਤਲਬ ਕਿ ਏ ਆਈ ਨੂੰ ਹੀ ਆਗੇ ਕੰਸੈਪਟ ਲੈ ਕੇ ਕੰਮ ਕਰਦੇ ਆ ਜਵੈਲਰੀ ਬਣਾਉਣ ਦਾ ਤਰੀਕਾ ਪਾ ਹੋ ਗਿਆ ਹਰ ਚੀਜ਼
ਹਾਂ
ਸਾਡਾ ਨਾ ਮੋਸਟ ਇਹਦੇ ਉੱਤੇ ਕੰਪਿ ਕਿਉਂਕਿ ਇਹ ਸਾਰਾ ਔਲਰੇਡੀ ਕੰਪਿਊਟਰ ਰਾਈਜ਼ਡ ਹੀ ਹੈ
ਹਮ
ਔਰ ਉਹਨੇ ਡਿਵੈਲਪ ਜ਼ਿਆਦਾ ਕੀਤੀ ਤੇ ਏ ਆਈ ਨੇ ਨਾ ਇਹਦੇ ਵਿੱਚ ਮਤਲਬ ਕਿ ਬਹੁਤ ਜ਼ਿਆਦਾ ਡਿਵੈਲਪਮੈਂਟ ਕਰ ਦਿੱਤੀ ਹੈਗੀ ਹੈ ਹੋਰ ਹਾਂਜੀ ਹਾਂਜੀ
ਤੇ ਇਹ ਅੱਜ ਕੱਲ੍ਹ ਜਿਵੇਂ ਕਿ ਸਿੱਖਿਆ ਦੇ ਖੇਤਰ ਵਿੱਚ ਕਾਫ਼ੀ ਚੱਲ ਰਿਹਾ ਹੈ ਕਿ ਬਿਨਾਂ ਤੋਂ ਕੁੱਛ ਕੰਮ ਨੀ ਹੋ ਰਿਹਾ
ਹਾਂ ਹਾਂ ਅੱਜ ਕੱਲ੍ਹ ਐਕਚੁਲੀ ਬੱਚੇ ਵੀ ਬਹੁਤ ਇਹਦੇ ਓਤੇ ਡਿਪੈਂਡ ਕਰ ਰਹੇ ਹੈ। ਵ ਜਿਹੜੀ ਵੱਡੀ ਕਲਾਸਾਂ ਦੇ ਬੱਚੇ ਹੈਗੇ ਹੈ ਜਿਵੇਂ ਪਲੱਸ ਵੰਨ ਟੈਂਨਥ ਇਗਜ਼ਾਮਸ ਵਗੈਰਾ ਇਹਨਾਂ ਨੇ ਅਗਰ ਕਰਨੀ ਹੈ ਜਾਂ ਕੁਛ ਵੀ ਹੈ ਬਹੁਤ ਚੀਜ਼ਾਂ ਇਹਦੀ ਹੈਲਪ ਦੇ ਨਾਲ ਕਰ ਰਹੇ ਹੈ।
ਹਮ ਬਿਲਕੁਲ
ਹਾਂਜੀ, ਹਾਂਜੀ ਅਸੀਂ ਵੀ ਹੁਣ ਜਿਵੇਂ ਜਵੈਲਰੀ ਵਗੈਰਾ ਤਿਆਰ ਕਰਦੇ ਹਾਂ, ਪਹਿਲਾਂ ਤੇ ਇਹ ਹੁੰਦਾ ਸੀ ਹ ਕਿਦੇ ਨਾਲ ਜਵੈਲਰੀ ਤਿਆਰ ਕਰਵਾਉਣੀ ਹੈ। ਜਾਂ ਕੁਛ ਵੀ ਡਾਇਮੰਡ ਦੇ ਉੱਤੇ ਪ੍ਰੇਜਿੰਗ ਅੱਜ ਕੱਲ੍ਹ ਤਾਂ ਕੰਪਿਊਟਰਾਈਜ਼ ਕਰਤਾ ਹਰ ਚੀਜ਼ ਮਤਲਬ ਕਿ ਬਹੁਤ ਆਸਾਨ ਹੋ ਚੁੱਕੀ ਹੋਈ ਹੈ।
ਹਮ
ਹਾਂਜੀ
ਹਾਂਜੀ ਹੋਰ ਅਹ ਇਹਦੇ ਬਾਰੇ ਕੀ ਹ ਜਿਵੇਂ ਕਿ ਅ ਆਪਾਂ ਸਿੱਖਿਆ ਦੇ ਜਦੋਂ ਬੱਚੇ ਪੜ੍ਹ ਸਕੂਲ ਕਾਲਜ ਜਾਂਦੇ ਆ।
ਹਾਂਜੀ ਹਾਂਜੀ
ਤਾਂ ਉਹਨਾਂ ਨੂੰ ਜਿਹੜੇ ਕਿ ਆਪਾਂ ਜਿਹੜੇ ਉਹ ਅਹ ਆਪਣਾ ਕੀ ਕਹਿੰਦੇ ਆ ਕਿ ਟੀਚਰਸ ਪੜਾਂਦੇ ਆ ਟੀਚਰ ਨੂੰ ਐਨੀ ਜ਼ਿਆਦਾ ਨੌਲੇਜ ਹੁੰਦੇ ਜਿਹੜੇ ਕਿ ਬੱਚੇ ਅਹ ਆਪਣਾ ਏ ਆਈ ਤੋਂ ਜ਼ਿਆਦਾ ਚੰਗੀ ਤਰ੍ਹਾਂ ਸਿੱਖ ਸਕਦੇ ਆ। ਤੁਹਾਡਾ ਕੀ ਵਿਚਾਰ ਹੈ?
ਇਹ ਤਾਂ ਹੈ ਹੀ ਆ ਅੱਜ ਕੱਲ੍ਹ ਬੱਚੇ ਵੀ ਮਤਲਬ ਕਿ ਹਰ ਇੱਕ ਚੀਜ਼ ਇਹਦੇ ਤੋਂ ਉਹ ਪੁੱਛ ਕੇ ਕਰਦੇ ਕੋਈ ਵੀ ਚੀਜ਼ ਹੋਵੇ। ਹਰ ਇੱਕ ਪ੍ਰੋਜੈਕਟ ਹੋ ਗਿਆ, ਇਹਨਾਂ ਦਾ ਕੁਛ ਵੀ ਹੋ ਗਿਆ। ਮਤਲਬ ਕਿ ਹਰ ਇੱਕ ਚੀਜ਼ ਪਹਿਲਾਂ ਫੋਨ ਦੇ ਉੱਤੇ ਖੋਲਣਗੇ ਇੰਟਰਨੈਟ ਵਗੈਰਾ ਯੇ ਵੋ ਹਰ ਇੱਕ ਚੀਜ਼ ਖੋਲਣਗੇ ਫੇਰ ਉਹਦੇ ਉੱਤੇ ਪ੍ਰੋਸੀਜਰ ਡਿਸਕਸ ਕਰਨਗੇ ਜਾਂ ਕੁਛ ਵੀ ਹੈ, ਹੁਣ ਮੇਰੇ ਬੱਚੇ ਹੈ ਅ ਸਾਰਾ ਕੁਛ ਇਹਦੇ ਤੋਂ ਫੋਨ ਇੱਕ ਪਾਸੇ ਫੋਨ ਹੁੰਦੀਆਂ, ਇੱਕ ਪਾਸੇ ਕਿਤਾਬਾਂ ਹੁੰਦੀਆਂ। ਉਹਦੀ ਹੈਲਪ ਨਾ ਹੈਲਪ ਤੋਂ ਬਗੈਰ ਤੇ ਕੁਝ ਵੀ ਨੀ ਕਿਉਂਕਿ ਅੱਜ ਕੱਲ ਜਨਰੇਸ਼ਨ ਹੀ ਐਵੇਂ ਦੀ ਹੈ। ਹਰ ਇੱਕ ਚੀਜ਼ ਔਨਲਾਈਨ ਹੋ ਗਈ ਹੈ, ਹਰ ਇੱਕ ਚੀਜ਼ ਔਨਲਾਈਨ ਹੈ। ਕੋਈ ਵੀ ਚੀਜ਼ ਅਸੀਂ ਵਿਦਊਟ ਓਨ ਲਾਈਨ ਸੋਚ ਹੀ ਨਹੀਂ ਸਕਦੇ ਹੈਗੇ। ਸਾਡਾ ਟਾਈਮ ਅਲੱਗ ਸੀ, ਕਿ ਅਸੀਂ ਕਰ ਕੁਰ ਲੈਂਦੇ ਸੀਗੇ ਇਹ ਚੀਜ਼ਾਂ ਹੈ ਹੱਥ ਨਾਲ ਵੀ ਕਰ ਲੈਂਦੇ ਸੀ, ਹਰ ਇੱਕ ਚੀਜ਼ ਪਰ ਅੱਜ ਕੱਲ ਅ ਅੱਜ ਕੱਲ੍ਹ ਕੰਮ ਨੂੰ ਵਧਾਉਣ ਦਾ ਵੀ ਤਰੀਕਾ ਏ ਆਈ ਦੇ ਵਿੱਚ ਹੈ। ਕੁਛ ਕਾਰਡਸ ਬਣਾਉਣੇ ਹੈ, ਕੁਛ ਬਣਾਣਾ ਕੋਈ ਵੀ ਚੀਜ਼ ਹੁਣ ਅਸੀਂ ਅਗਰ ਪਾਰਟੀ ਔਰਗਨਾਈਜ਼ ਵੀ ਕਰਦੇ ਆ।
ਹਮ
ਤੇ ਉਹਦੀ ਵੀ ਟੈਕਨੋਲੋਜੀ ਅਸੀਂ ਉੱਥੇ ਹੀ ਪੁੱਛਦੇ ਹੈਗੇ ਆ ਕਿ ਏ ਆਈਏ ਤੋਂ ਹੀ ਆਪਾਂ ਕੁਛ ਮਤਲਬ ਕਿ ਕੁਛ ਪੁੱਛੀਏ ਕੁਛ ਕਰੀਏ ਫੇਰ ਹੀ ਅਸੀਂ ਅੱਗੋਂ ਆਪਣਾ ਕਰੀਏ।
ਆਈ ਟੀ ਵਿਚ ਕਹਿੰਦੇ ਆ ਕਿ ਏ ਆਈ ਨੇ ਕਾਫੀ ਲੋਕਾਂ ਦੀ ਜੋਬ ਲੈ ਲਈ ਹੈ, ਬਟ ਦ ਥੀਓਰਿਸ ਕੀ ਆਪਾਂ ਏ ਆਈ ਨੂੰ ਜਿੱਦਾਂ ਚ ਜਿੰਨੀ ਚੰਗੀ ਤਰ੍ਹਾਂ ਉਹਨੂੰ ਸਿੱਖ ਲਵਾਂਗੇ ਉਹਦੇ ਬਾਰੇ ਜਾਣ ਉਹਦੇ ਓਸ ਬਾਰੇ ਜਾਣਕਾਰੀ ਦੇਵਾਂਗੇ ਸਾਡੀ ਜਿਹੜੀ ਜਿਹੜਾ ਕੰਮ ਕਰਨ ਦੀ ਸ਼ਮਤਾ ਹੈ, ਉਹ ਨਹੀਂ ਵੱਧ ਜੇਗੀ ਇਹ
ਬਦੇ ਨੂ ਤਾਂ ਕੋਈ ਨੁਕਸਾਨ ਨੀ ਹੈ, ਏਦੇ ਫਾਇਦੇ ਆ ਆਪਾਂ ਨਵੇਂ ਚਨ ਕਿਉਂਕਿ ਕਿ ਆਪਾਂ ਇੱਕ ਇਨਸਾਨ ਕੋਲ ਇੰਨੀ ਜਾਣਕਾਰੀ ਨਹੀਂ ਹੋ ਸਕਦੀ, ਜਿੰਨੀ ਆਰਟੀਫਿ ਇੰਟੈਲੀਜੈਂਸ ਦੇ ਸਕਦਾ ਹੈ ਸਾਨੂੰ। ਹਰ ਇੱਕ ਟੋਪਿਕ ਤੇ ਆਪਾਂ ਉਹਨੂੰ ਸਰਚ ਕਰ ਸਕਦੇ ਹਾਂ, ਤੇ ਆਪਾਂ ਇੱਕ ਬੜੇ ਹੀ ਜਿਹੜਾ ਕੀ ਕੰਮ ਆਪਾਂ ਚਾਰ ਦਿਨ ਲਗਾ ਕੇ ਕਰਦੇ ਸੀ, ਉਹ ਆਪਾਂ ਕੁਛ ਮਿੰਟਾਂ ਵਿੱਚ ਆਪਾਂ ਕੰਪਲੀਟ ਕਰਕੇ ਆਪਣਾ ਪ੍ਰਜੈਂਕਟ ਕਰ ਸਕਦੇ ਆ।
ਪਰ ਇੱਕ ਗੱਲ ਹੋਰ ਵੀਗੀ ਇਹਦਾ ਕੋਈ ਸਾਈਡ ਇਫੈਕਟ ਵੀ ਹੈਗੇ ਹੈ, ਐਕਚੁਲੀ ਅਸੀਂ ਨਾ ਜ਼ਿਆਦਾਤਰ ਫੋਨ ਦੇ ਹੈਟਰ੍ਰਿਕ ਵੀ ਹੋ ਰਹੇ ਇਸ ਚੀਜ਼ ਤੋਂ ਲੈ ਕੇ ਅਸੀਂ ਆਪਣਾ ਪਰਸਨਲੀ ਦਿਮਾਗ ਨਹੀ ਲਗਾ ਰਹੇ ਹੈਗੇ, ਇਹਦੇ ਵਿੱਚ ਨਾ ਕਿਉਂਕਿ ਦੇਖੋ। ਆਪਾਂ ਪਹਿਲਾਂ ਆਪਣਾ ਪਰਸਨਲ, ਹੁਣ ਅੱਜ ਕੱਲ੍ਹ ਡਿਪਰੈਸ਼ਨ ਹੈ, ਕੋਈ ਕਿਸੇ ਨੂੰ ਬਿਮਾਰੀ ਹੈ ਸਭ ਤੋਂ ਪਹਿਲਾਂ ਫੋਨ ਖੋਲੇਗਾ।
ਅ ਮਤਲਬ ਕਿ ਕੁਛ ਵੀ ਚੀਜ਼ ਲੈਲੋ ਅਸੀਂ ਫੋਨ ਖੋਲ ਲਾਗੇ ਯਾਰ ਇਹ ਮੈਡੀਸਨ ਯੇ ਹੈ ਇਹਦੇ ਸਾਈਡ ਇਫੈਕਟ ਜਾਂ ਕੁਛ ਹੈ ਜਾਂ ਕੁਛ ਵੀ ਮਤਲਬ ਕਿ ਉਹ ਚੀਜ਼ ਨਾ ਖ਼ਾਸ ਕਰਕੇ ਲੇਡੀਜ਼
ਜਿਹੜੇ ਫਰੀ ਹੈ ਘਰ ਮਤਲਬ ਕੀ ਖਾਸ ਕਰ ਜਿਹੜੀ ਫੀ ਹੈਗੀੀਆਂ ਉਹ ਨਾ ਇਸ ਚੀਜ਼ ਨੂੰ ਲੈ ਕੇ ਨਾ ਇਨੀ ਨੈਗੇਟੀਿਵਿਟੀ ਕਰ ਲੈਂਦੀ ਆ ਆਪਣੇ ਆਪ ਦੇ ਅੰਦਰ ਕਿ ਕਈ ਚੀਜ਼ ਠੀਕ ਵੀ ਹੈ ਮੈਂ ਨੀ ਮੰਨਦੀ ਠੀਕ ਨਹੀਂੀ ਹੈਗੀ ਬਹੁਤ ਅੱਛੀ ਚੀਜ਼ ਹੈ ਜਾਂ ਕੁਛ ਵੀ ਹੈ ਪਰ ਕਈ ਚੀਜ਼ ਨਾ ਇਸ ਚੀਜ਼ ਨੂੰ ਨਾ ਵੀ ਨੌਲੇਜ ਅਗਰ ਤੁਸੀਂ ਲਓਗੇ ਨਾ ਇਸ ਚੀਜ਼ ਮਤਲਬ ਕਿ ਜਿਵੇਂ ਡਿਪਰੈਸ਼ਨ ਦੇ ਬਾਰੇ ਅਸੀਂ
ਹਮ, ਅਗਰ ਆਪਾਂ ਇੱਕ ਕਲਿਕ ਤੇ ਸਾਨੂੰ ਪੂਰੀ ਡਿਟੇਲ ਆਏਗੀ। ਇੱਕ ਕਲਿੱਕ ਤੇ ਸਾਨੂੰ ਪੂਰੀ ਡਿਟੇਲ ਆਏਗੀ ਤੇ ਉਹ ਪੜ੍ਹ ਕੇ ਬੰਦਾ ਹੋਰ ਡਿਪਰੈਸ ਹੋ ਜਾਵੇਗਾ ਕਿਂ ਓਹੋ ਮੈਂ ਤੇ ਇੰਨੇ ਡਿਪਰੈਸ਼ਨ ਚ ਆ
ਹਾਂ ਬਹੁਤ ਜ਼ਿਆਦਾ ਐਕਚੁਲੀ ਇਹ ਲੇਡੀਜ਼ ਦੇ ਅੰਦਰ ਜ਼ਿਆਦਾ ਹੈ ਲੇਡੀਜ਼ ਕਿ ਆਜ ਕੱਲ ਆਏ ਥਿੰਕ ਮੈਨੂੰ ਲੱਗਦਾ ਛੋਟੇ ਛੋਟੇ ਬੱਚਿਆਂ ਅੰਦਰ ਵੀ ਹੈਗੇ ਹੈ ਬਿਮਾਰੀ ਪਹਿਲਾਂ ਅਗਰ ਕੋਈ ਅਸੀਂ ਮੈਡੀਸਨ ਲੈ ਕੇ ਆਉਂਦੇ ਹਾਂ ਪਹਿਲਾਂ ਉਹਦੇ ਨਾਲ ਸਰਚ ਕਰਾਂਗੇ ਕਿ ਇਹਦਾ ਕੀ ਹੈਗਾ ਕੀ ਨਹੀਂ ਅੱਜ ਕੱਲ੍ਹ ਕੈਮਿਸ ਦੇ ਨਾਲ ਕਿਉਂਕਿ ਅੱਜ ਕੱਲ ਹੈ ਹੋਰ ਵੀ ਬੜੇ ਕੇਸ ਰਹੇ ਆ ਇਸ ਚੀਜ਼ ਨੂੰ ਲੈ ਕੇ ਜਾਂ ਕੁੱਛ ਵੀ ਲੈ ਕੇ ਕੇ ਪਰ ਇਹ ਹੈਗਾ ਕਿ ਬੈਨੀਫਿਟ ਵੀ ਅਨਬੈਨੀਫਿਟ ਵੀ ਅੱਜ ਕੱਲ੍ਹ ਪੰਡਤ ਲੈ ਲੋ ਪਹਿਲਾਂ ਮਤਲਬ ਕਿ ਇੰਨੇ ਦਿਨ ਤਿਉਹਾਰ ਐਵੇਂ ਨਹੀਂੀ ਮਨਾਉਣੇ ਇਸ ਟਾਈਮ 'ਤੇ ਕਰਨਾ ਯ ਕਰਨਾ ਵੋ ਕਰਨਾ ਪਹਿਲਾਂ ਸਾਰਾ ਦਿਨ ਹੀ ਤਿਉਹਾਰ ਹੁੰਦਾ ਸੀ
ਹਮ ਹਮ ਹਮ ਹਮ ਬਿਲਕੁਲ
ਸਾਨੂੰ ਕੋਈ ਟਾਈਮ ਦਾ ਪਤਾ ਹੀ ਨਹੀਂੀ ਹੁੰਦਾ ਸੀ ਅੱਜ ਜ ਦੀਵਾਲੀ ਹੈ ਅੱਜ ਦੀਵਾਲੀ ਆ ਸਾਰਾ ਦਿਨ ਦੀਵਾਲੀ ਹੈ ਔਰ ਪੂਜਾ ਦਾ ਵੀ ਕੋਈ ਟਾਈਮ ਨੀ ਹੁੰਦਾ ਸੀ ਸਾਨੂੰ ਪਤਾ ਨੀ ਹੁੰਦਾ ਸੀ ਕਰ ਲਈ ਚਲੋ ਠੀਕ ਹੈ ਕਰ ਲਈ ਮਤਲਬ ਕਿ ਅੱਜ ਕੱਲ ਹਰ ਇੱਕ ਚੀਜ਼ ਚੀਜ਼ ਨੂੰ ਨਾ ਲੈ ਕੇ
ਐਸਟਾਲੋਜੀ ਵਿੱਚ ਜੀ ਨੇ ਹਰ ਕਿਸੇ ਫੀਲਡ ਵਿੱਚ ਅ ਮਤਲਬ ਸਿੱਖਿਆ ਦੇ ਖੇਤਰ ਵਿੱਚ ਹੋ ਗਿਆ ਹਰ ਇੱਕ ਚੀਜ਼ ਵਿੱਚ ਵਾਧਾ ਹੋਇਆ ਆ ਹਰ ਕਿਸੇ ਨੂੰ ਹੈਲਪ ਮਿਲੀ ਹੈ ਬਟ ਆਪਾਂ ਕਿਹਾ ਸੀ ਕਿ ਹਰ ਇੱਕ ਚੀਜ਼ ਕਿ ਆਪ ਲੋਕਾਂ ਨੇ ਜ਼ਿਆਦਾ ਓਵਰ ਥਿੰਕ ਓਵਰਲੋਡ ਕਰ ਲਿਆ ਆ ਆਪਣੇ ਲਈ ਕਿ ਉਹ ਡੇ ਲ ਕਿੰਨਾ ਕੁ ਆਪਾਂ ਆਪ ਨੂੰ ਉਹਨੂੰਮਨ ਤੇ ਹਾਵੀ ਕਰ ਸਕਦੇ ਹਾਂ ਕਿਦਾਂ ਨਹੀਂ ਹੈ ਸਾਡੇ ਤੇ ਨਿਰਭਰ ਕਰਦਾ ਹੈ ਕਿ ਆਪਾਂ ਉਹਨੂੰ ਕਿੰਨਾ ਕੁ ਚੀਜ਼ ਨੂੰ ਅਟਰ੍ਰੈਕਟ ਕਰੀਏ ਉਹਦੀ ਚੀਜ਼ ਨਾਲ ਹੋਈ ਹੈ ਜਾਂ ਨਾ ਹੋਈਏ ਸਹੀ ਹੈ ਜਾਂ ਗਲਤ ਹੈ ਉਹ ਡਿਸਾਈਡ ਕਰਨਾ ਸਾਡੀ ਜਿੰਮੇਦਾਰੀ
ਇਹ ਤੇ ਹੈ ਹੀ ਹੈ ਇਹ ਤੇ ਬਹੁਤ ਜ਼ਿਆਦਾ ਐਕਚੁਲੀ ਸਾਈਡ ਇਫੈਕਟ ਵੀ ਹੈ ਇਹਦਾ ਮਤਲਬ ਕਿ ਮਤਲਬ ਕਿ ਇਹਦੇ ਸਾਨੂੰ ਫਾਇਦੇ ਵੀ ਬਹੁਤ ਹੈਗੇ ਆ ਇਹ ਨਹੀਂ ਹੈਗਾ ਕਿ ਨਹੀਂ ਹੈਗੇ ਫਾਇਦੇ ਵੀ ਮਤਲਬ ਕਿ ਪਰਸਨਲੀ ਬਹੁਤ ਦੁਨੀਆਂ ਲੈ ਰਹੀ ਹੈ ਅੱਜ ਕੱਲ੍ਹ ਦੇਸ਼ ਹੀ ਇਹਦੇ ਉੱਤੇ ਚੱਲ ਰਿਹਾ ਹਰ ਇੱਕ ਇ ਇੰਡੀਆ ਕੀ ਹਰ ਇੱਕ ਕੰਟਰੀ ਇਹਦੇ ਉੱਤੇ ਚੱਲ ਰਹੀ ਹੈ ਅਗਰ ਇਹ ਨਹੀਂ ਹੈ ਤੇ ਕੋਈ ਵੀ ਚੀਜ਼ ਇਪੋਸੀਬਲ ਹੀ ਨਹੀਂ ਲੱਗ ਰਹੀ ਅੱਜ ਕੱਲ੍ਹ ਕਿਉਂਕਿ ਨੈੱਟ ਤੋਂ ਬਗੈਰ ਇੱਕ ਟਾਈਮ ਵੀ ਬੈਠਣਾ ਪੋਸੀਬਲ ਹੈ ਫੋਨ ਸਾਡੇ ਹੱਥ 'ਚ ਹੈ ਅਤੇ ਠੀਕ ਹੈ ਨਹੀਂ ਹੈ ਫੋਨ ਹੱਥ 'ਚ ਯਾਰ ਫੋਨ ਕਿਤੇ ਫੋਨ ਕਿੱਥੇ ਫੋਨ ਕਿੱਥੇ ਹੈ ਪਹਿਲਾਂ ਤਾਂ ਸਾਨੂੰ ਫੋਨ ਦਵੋ ਫੇਿਰ ਉਸ ਤੋਂ ਬਾਅਦ ਅਸੀਂ ਦੂਸਰੀ ਗੱਲ ਕਰਾਂਗੇ
ਬਿਲਕੁਲ-ਬਿਲਕੁਲ ਬਿਕਜ਼, ਤਾਂ ਅੱਜ ਫਰੀ ਬੈਠੀ ਆ ਦੋ ਮਿੰਟ ਫਰੀ ਬੈਠੇ ਆ ਕੁਛ ਨੀ ਕਰ ਰਹੇ। ਅੱਜ ਕੱਲ ਦੇ ਬੱਚੇ ਵੀ ਕਹਿ ਦਿੰਦੇ ਆ ਕਿ ਵਿਦਇਨ ਟੂ ਸੈਕੰਡ ਅਹ ਮ ਪਾਪਾ ਬੋਰ ਹੋ ਰਹੇ ਆ
ਬੋਰ ਹੋ ਰਹੇ ਹਮ ਕਿਆ ਕਰ ਰੇ ਜਾਂ ਤ ਹਮੇ ਕੁਛ ਦੋ ਜਾਂ ਹਮਾਰੇ ਸਾਥ ਖੇਲੋ ਔਰ ਆਪਾਂ ਵੀ ਹੁਣ ਮਤਲਬ ਕਿ ਬੱਚਿਆਂ ਨਾਲ ਓਵੇਰ ਟਾਈਮ ਪਿੰਡ ਦੀ ਗੱਲ ਜਿਵੇਂ ਸਾਡੇ ਮੰਮੀ ਪਾਪਾ ਨੇ ਕੀਤਾ ਸੀ ਕਿਉਂਕਿ ਸਾਡੇ ਨਾਲ ਉਹ ਵੀ ਬਹੁਤ ਅੱਛਾ ਟਾਈਮ ਸਪੈਂਡ ਕਰਦੇ ਸੀ ਹਰ ਇੱਕ ਚੀਜ਼ ਕਰਦੇ ਸੀ ਅਸੀਂ ਵੀ ਉਹਨਾਂ ਬੱਚਿਆਂ ਨੂੰ ਅੱਗੇ ਹੱਥ ਚ ਫੋਨ ਫੜਾ ਦਿੰਦੇ ਹਾਂ ਕਿ ਦੈ ਤੰਗ ਆ ਰਿਹਾ ਤੂੰ ਫੋਨ ਨ ਲੈ ਤੁ ਸਾਡਾ ਦਿਮਾਗ ਨਾ ਖਾ ਤੂੰ ਫੋਨ ਹੀ ਲੈ ਕੰਮ ਖਤਮ ਕਰ ਹਾਂ।
ਹਿਸਾਬ ਨਾਲ ਮੈਂ ਆਪਣੇ ਬੇਟੀ ਨੂੰ ਸਟ੍ਰਿਕਟ ਵਾਰਨ ਕੀਤਾ ਹੋਇਆ ਕਿ ਫੋਨ ਨੀ ਮਿਲ਼ਦਾ। ਟੀ ਵੀ ਤੇ ਦੇਖੋ ਦੂਰ ਬੈਠ ਕੇ ਦੇਖੋ ਜੋ ਮਰਜ਼ੀ ਦੇਖੋ। ਐਂਡ ਆ ਇੱਕ ਆਪਾਂ ਤੇ ਆਏ ਰੱਖ ਸਕਦੇ ਆ ਕਿ ਹਾਂ ਠੀਕ ਆ ਬੱਚਾ ਕੀ ਦੇਖ ਰਿਹਾ ਕਿ ਨਹੀਂ ਦੇਖ ਰਿਹਾ। ਕਿ ਓ ਆਪਾਂ ਸਭ ਪੂਰੀ ਫੈਮਿਲੀ ਉੱਤੇ ਧਿਆਨ ਰੱਖ ਸਕਦੇ ਆ ਅਗਰ ਉਹ ਕੁਛ ਹਾਈਡ ਕਰਕੇ ਦੇਖ ਰਹੇ, ਹਿਸਟਰੀ ਵਿੱਚ ਜਾ ਕੇ ਚੈੱਕ ਕਰ ਸਕਦੇ ਆ।
ਤੇ ਫੋਨ ਦੇ ਜਦੋਂ ਆਪਾਂ ਕੁਛ ਉਹਨੂੰ ਆਪਾਂ ਅ ਜਿਹੜੀਆਂ ਸ਼ੋਰਟ ਵੀਡੀਓਜ਼ ਨੂੰ ਸਕਰੋਲ ਕਰਨਾ ਸਿਖਾ ਦਾਂਗੇ ਉਹਦੇ ਨਾਲ ਸਾਡੇ ਮਾਇੰਡ ਦੇ ਸੋਚਣ ਦੀ ਕਪੈਸਿਟੀ ਬਹੁਤ ਘੱਟ ਜਾਂਦੀ ਐ।
ਹਾਂਜੀ, ਐਕਚੁਲੀ ਅੱਜ ਕੱਲ੍ਹ ਯੂਟੂਬ ਜੇ ਵੋ ਇਹਦਾ ਟਰੈਂਡ ਵੀ ਬਹੁਤ ਹੋ ਗਿਆ ਇਹਦੇ ਤੇ ਕਮਾਈ ਵੀ ਬਹੁਤ ਹੋ ਰਹੀ ਐ ਐਸੀ ਕੋਈ ਗੱਲ ਨਹੀਂ ਐ ਅੱਛੀ ਚੀਜ਼ ਵੀ ਐ ਇਹਦੇ ਮਤਲਬ ਕਿ ਬੁਰੀ ਵੀ ਚੀਜ਼ ਹੈਗੀ ਆ ਕੀ, ਕਈ ਨਾ ਇਸ ਚੀਜ਼ ਨੂੰ ਗਲਤ ਤਰੀਕੇ ਦੇ ਵਿੱਚ ਵੀ ਲੈ ਲੈਂਦੇ ਹੈਗੇ ਆ ਹਰ ਇੱਕ ਚੀਜ਼ ਨੂੰ। ਯੂਟਿਊਬ ਵੀ ਬਹੁਤ ਅੱਛੀ ਚੀਜ਼ ਆ ਬਹੁਤ ਅੱਛੀ ਚੀਜ਼ ਆ।
ਹੂੰ ਹੂੰ, ਅੱਛਾ ਚੀਜ਼ ਆ ਬਟ ਆਪਾ ਤਾਂ ਉਹੀ ਆ ਨਾ ਕਿ ਡਿਪੈਂਡ ਸਾਡੇ ਤੇ ਕਰਦਾ ਕਿ ਉਹਦਾ ਯੂਜ ਕਿਵੇਂ ਕਰਨਾ।
ਹਾਂਜੀ, ਹੁਣ ਮੇਰੀ ਗੂੜੀਆ ਐ ਛੋਟੀ ਗੂੜੀਆ ਉਹ ਯੂਟਿਊਬ ਬਹੁਤ ਅੱਛਾ ਯੂਜ ਕਰਦੀ ਆ ਉਹ ਵੀਡੀਓਜ਼ ਵਗੈਰਾ ਬਣਾਂਦੀ ਐ ਬਹੁਤ ਅ ਏ ਆ ਮਤਲਬ ਕਿ ਉਹਦੇ ਲਾਈਕਸ ਐਡ ਕਮੈਂਟਸ ਵੀ ਆਂਦੇ ਪਰ ਕਈ ਵਾਰੀ ਐਵੇਂ ਲੱਗਦਾ ਕਿ ਯਾਰ ਕੁਛ ਹੋਰ ਹੀ ਕਰ ਲੈ। ਹੋਰ ਚੀਜ਼ ਕੋਈ ਹੋਰ ਚੀਜ਼ ਪਰ ਨਹੀਂ ਬੱਚੇ ਕਹਿੰਦੇ ਨਹੀਂ। ਹਮ, ਨੇ ਇਸੀ ਲਾਈਨ ਮੈਂ ਜਾਣਾ ਹੈ ਹਮ ਨੇ ਇਹੀ ਕਰਨਾ ਆਜ ਕੱਲ ਪਤਾ ਕਿਤਨਾ ਟ੍ਰੈਂਡ ਐ ਯੂਟਿਊਬਰਸ ਕਾ ਜੇ ਹੈ ਵੋ ਹੈ ਪਤਾ ਨੀ ਕੀ ਕੀ।
ਤਾਂ ਉਸ ਚੀਜ਼ ਨੂੰ ਉਸ ਚੀਜ਼ ਨੂੰ ਅਵਇਡ ਕਰਕੇ ਕਿਉਂਕਿ ਆਪਾਂ ਆਪਣੇ ਬੱਚਿਆਂ ਦੇ ਬਟ ਉਸ ਟਰੈਂਡ ਵਿੱਚ ਵੀ ਤੁਸੀਂ ਇਹ ਨੀ ਹੈ ਕਿ ਕੁਛ ਵੀ ਚੂਜ ਕਰ ਸਕਦੇ ਹੋ। ਉਹਦੇ ਵਿੱਚ ਪਰਟੀਕੁਲਰ ਚੀਜ਼ ਸਟੱਡੀ ਨਾਲ ਰਿਲੇਟਿਡ ਜਾਂ ਕੁਛ ਨੇ ਜੋ ਵੀ ਕਿ ਤੁਸੀਂ ਅਗਰ ਤੁਹਾਡੇ ਬੱਚਾ ਕਰਨਾ ਚਾਦਾ ਜਾਂ ਕੁਛ ਉਹਨੂੰ ਉਹਦੇ ਪਟੀਕਲਟਮਦਾ ਇੰਟਰਸਟ ਐ ਤੁਸੀਂ ਅਗਰ ਉਹਦੇ ਵਿੱਚ ਉਹਨੂੰ ਥੋੜਾ ਜਿਹਾ ਨੌਲੇਜ ਕਿਉਂਕਿ ਅਗਰ ਬੱਚੇ ਤੁਸੀਂ ਕੋਈ ਕੰਮ ਕਰਨਾ ਵੀਡੀਓ ਬਣਾਣੀ ਆ ਤਾਂ। ਚੂਸ ਦਿਸ ਟੋਪਿਕ ਰੈਦਰ ਦੈਨ ਕਿ ਐਨੀਥਿੰਗ
ਹਾਂ, ਇਹ ਜੇ ਤੋਂ ਹੈ ਹੀ ਆ ਬਹੁਤ ਮਤਲਬ ਕਿ ਹੁਣ ਮੇਰੀ ਵੱਡੀ ਕੁੁੜੀਆ ਸਿੰਗਿੰਗ ਦਾ ਕੰਮ ਕਰਦੀ ਐ ਜਾਂ ਕੁੱਛ ਵੀ ਐ ਬਹੁਤ ਅੱਛੀ ਸਿੰਗਿੰਗ ਕਰਦੀ ਐ ਜਾਂ ਕੁਛ ਵੀ ਐ ਸਿੱਖਦੀ ਰਹਿੰਦੀ ਐ ਫੋਨ ਤੋਂ ਹੀ ਸਿੱਖਦੀ ਐ। ਕਿਤੇ ਜਾਂਦੀ ਨੀ ਐ ਸਕੂਲ ਦੇ ਵਿੱਚ ਮਤਲਬ ਕਿ ਐਕਚੁਲੀ ਕ੍ਰਿਸਚਨ ਦਾ ਸਕੂਲ ਹੈਗਾ।
ਹੂੰ।
ਇੰਗਲਿਸ਼ ਗਾਣੇ ਬਹੁਤ ਅੱਛੇ ਗਾਉਂਦੀ ਹੈ ਜਾਂ ਕੁਝ ਮਤਲਬ ਕਿ ਲਿਟਰਲੀ ਸਭ ਕੁਛ ਇੱਥੋਂ ਹੀ ਸਿੱਖਿਆ। ਓਹੀ ਤਾਂ ਕਹਿ ਰੀ। ਅੱਛਾਈ ਐ ਬੁਰਾਈ ਐ ਦੋਨੋ ਚੀਜ਼ਾਂ ਕਿਉਂਕਿ ਅੱਜ ਕੱਲ੍ਹ ਹਰ ਇੱਕ ਬੱਚੇ ਨੂੰ ਜੋ ਸਾਨੂੰ ਨੌਲੇਜ ਨਹੀਂ ਸੀ ਅੱਜ ਕੱਲ੍ਹ ਬੱਚੇ ਨੂੰ ਪਹਿਲਾਂ ਤੋਂ ਹੀ ਨੌਲੇਜ ਐ।
ਹੂੰ-ਹੂੰ, ਹੂੰ-ਹੂੰ,
ਕੋਈ ਵੀ ਕੋਈ ਵੀ ਚੀਜ਼ ਤੋਂ ਲੈ ਕੇ ਕਿਸੇ ਵੀ ਫੀਲਡ ਤੋਂ ਲੈ ਕੇ ਸਾਡੇ ਤੋਂ ਪਹਿਲਾਂ ਸਾਡੇ ਬੱਚਿਆਂ ਨੂੰ ਨੌਲੇਜ ਜਾਂਦੀ ਐ ਉਹ ਸਾਨੂੰ ਦੱਸਦੇ ਐ ਕਿ ਨਹੀਂ ਮੰਮਾ ਐਸੇ ਨਹੀਂ ਐਸੇ ਕਰੋ ਇਹ ਚੀਜ਼ ਐ। ਆਪ ਮ ਇੱਕ ਫਾਇਦਾ ਵੀ ਐ ਕਿਉਂਕਿ ਬੱਚੇ ਸਾਡੇ ਨਾਲ ਇੱਕ ਵਾਰੀ ਸ਼ੇਅਰਿੰਗ ਵੀ ਕਰਦੇ ਐ। ਹਰ ਇੱਕ ਚੀਜ਼ ਸ਼ੇਅਰ ਕਰਦੇ ਆ ਜਾਂ ਕੁਛ ਵੀ ਐ। ਮਤਲਬ ਅਸੀਂ ਵੀ ਉਹਨਾਂ ਨੂੰ ਫਰੈਂਡਸ ਦੀ ਤਰ੍ਹਾਂ ਰੱਖਿਆ ਐ ਕਿ ਨਹੀਂ। ਬ ਮਤਲਬ ਕਿ ਕੁਛ ਐਸਾ ਵੈਸਾ ਨਹੀਂ ਕਰਨਾ। ਅੱਜ-ਕੱਲ੍ਹ ਜਨਰੇਸ਼ਨ ਦੇ ਨਾਲ ਨਾ ਫਰੈਂਡਸ, ਫਰੈਂਡਸ ਬਣ ਅੱਗੇ ਰਹਿਣਾ ਨਾ ਬਹੁਤ ਅੱਛੀ ਗੱਲ ਹੈਗੀ ਆ ਫਾਦਰ ਐਂਡ ਮਦਰ ਦੇ। ਔਰ ਇਹ ਸਾਰੇ ਟੈਕਨੋਲੋਜੀ ਦੇ ਨਾਲ ਹੀ ਡਿਪੈਂਡ ਕਰਦਾ ਏ ਕਿ ਅਸੀਂ ਉਹਨਾਂ ਨਾਲ ਇਹ ਚੀਜ਼ ਕਰ ਰਹੇ ਆ ਜਾਂ ਕੁਛ ਵੀ ਐ। ਹੋਰ ਤੁਸੀਂ ਦੱਸੋ ਤੁਹਾਡੇ ਬੱਚੇ।
ਬਸ ਵਧੀਆ। ਅਹ ਮੈਂ ਤੁਹਾਨੂੰ ਬਾਅਦ ਵਿੱਚ ਕਾਲ ਕਰਦੀ ਆ। ਤਾਡੇ ਨਾਲ ਇਸ ਟੋਪਿਕ ਤੇ ਗੱਲ ਕਰਕੇ ਬਹੁਤ ਅੱਛਾ ਲੱਗਾ।
ਤਾਡੇ ਨਾਲ ਵੀ ਥੈਂਕ ਯੂ ਤੇ ਓਕੇ ਬਾਏ-ਬਾਏ।
ਬਾਏ ਜੀ।